ਹੈਲੋ ਹਾਂਜੀ ਸਤਿ ਸ੍ਰੀ ਕਾਲ ਜੀ। ਕੇਸੇ ਹੋ?
ਵਧੀਆ ਜੀ ਵਧੀਆ ਆਪ ਸੁਨਾਓ?
ਹੋਰ ਵਧੀਆ ਤੁਸੀਂ ਦੱਸੋ।
ਬਸ ਵਧੀਆ ਜੀ ਹੁਣੇ ਬਸ ਰਾਤ ਦਾ ਡਿਨਰ ਕਰਕੇ ਹਟੇ ਸੀਗੇ।
ਅੱਛਾ ਅਸੀਂ ਵੀ ਕਿਤਾ ਏਂ ਖਾਣਾ ਖੂਣਾ ਕਿਤਾ।
ਠੀਕ ਐ ਠੀਕ ਐ। ਹਾਂਜੀ ਚਲੋ ਹੁਨ ਤਾਂ ਦੇਖੋ ਟਾਈਮ ਹੋਈ ਗਿਆ ਹਾਂਜੀ ਖਾਣੇ ਦਾ ਵੀ।
ਬੋਤ ਬੋਤ ਜਲਦੀ ਨਿਕਲ ਜਾਂਤਾ ਏ ਟਾਈਮ ਪਤਾ ਨਹੀਂ ਕਿਵੇਂ ਬਸ ਬਾਜਾ ਦੌੜ। ਚੇ ਨਿਕਲ ਜਾਂਦਾ ਏ।
ਹਾਂਜੀ ਮਤਲਬ ਇਹੀ ਹੈ ਬਸ ਜਿਹੜਾ ਕੰਮ ਕਾਰ ਵਾਲਾ ਬੰਦਾ ਨਾ ਓਹਦਾ ਤਾਂ ਦੇਖੋ ਦਿਨ ਦਾ ਪਤਾ ਹੀ ਨਹੀਂ ਲੱਗਦਾ ਹੈਗਾ।
ਹੋਰ ਕਿਵੇਂ ਤੁਹਾਡੀ ਫੈਮਿਲੀ ਕਿਵੇਂ ਠੀਕ ਐ?
ਹਾਂਜੀ ਹਾਂਜੀ ਸਾਰੇ ਵਧੀਆ ਠੀਕ ਠਾਕ ਨੇ।
ਹਾਂਜੀ।
ਹਾਂਜੀ ਹਾਂਜੀ।
ਹਾਂਜੀ ਹੋਰ ਦੱਸੋ?
ਬਸ ਵਧੀਆ ਜੀ ਵਧੀਆ ਵੈਸੇ ਚਲੋ ਹਨਾ ਮਤਲਬ ਕੰਮ ਕਾਰ ਆਲੇ ਬੰਦੇ ਦਾ ਦੇਖੋ ਜੇ ਦੇਖੀਏ ਆਪਾਂ ਫਾਇਦਾ ਵੀ ਏ ਕਿਉਂਕਿ ਵਿਹਲੇ ਬੇਹਣਾ ਬਹੁਤ ਜ਼ਿਆਦਾ ਮੁਸ਼ਕਿਲ ਆ ਘਰ ਦੇ ਵਿੱਚ ਹਨਾ ਸਾਰਾ ਦਿਨ ਦੇਖੋ ਜੇ ਆਪਾਂ ਮਤਲਬ ਜਦੋਂ ਆਪਾਂ ਘਰੇ ਰਹਿੰਨੇ ਹਾਂ ਹਨਾ ਮਤਲਬ ਕੰਮ ਕਾਰ ਨਹੀਂ ਕਰਦੇ ਤਾਂ ਦੇਖੋ ਦਸ ਕ ਵਜੇ ਤਕ ਆਪਣਾ ਸਾਰਾ ਕੰਮ ਹੋ ਜਾਂਦਾ ਫੇਰ ਉਸ ਤੋਂ ਬਾਅਦ ਬੇਹਲੇ ਹੁੰਨੇ ਆ। ਹਨਾ ਤੇ ਫੋਨ ਵਗੈਰਾ ਵੀ ਦੇਖੋ ਆਪਾ ਕਿੰਨਾ ਕੁ ਯੂਜ ਕਰ ਸਕਦੇ ਆ ਤੇ ਮਤਲਬ ਦੇਖੋ ਇੰਨਾ ਟਾਈਮ ਤਾ ਫੋਨ ਵੀ ਨੀ ਦੇਖਿਆ ਜਾਂਦਾ ਨਾ ਟੀ ਵੀ ਦੇਖਿਆ ਜਾਂਦਾ ਤੇ ਜਦੋਂ ਆਪਾਂ ਕੰਮ ਤੇ ਜਾਂਦੇ ਆ ਹਨਾ ਫੇਰ ਨੀ ਮਤਲਬ ਦਿਨ ਦਾ ਪਤਾ ਲੱਗਦਾ ਹੈਗਾ ਕਦੋਂ ਲੰਘ ਜਾਂਦਾ।
ਹਾਂ ਮੈਨੂੰ ਬੋਤ ਕੰਮ ਸਿਰ ਤੇ ਤੜਾ ਪਿਆ ਮੇਰੇ ਤਾਂ ਬੋਤ ਬੁਰਾ ਹਾਲ ਹੋਇਆ ਪਿਆ ਐਧਰ।
ਹਾਂਜੀ-ਹਾਂਜੀ, ਓਹੀ ਗੱਲ ਐ ਨਾ ਫੇਰ ਮਤਲਬ ਏਦਾਂ ਦਿਨ ਦਾ ਨੀ ਪਤਾ ਲੱਗਦਾ ਹੈਗਾ ਵੀ ਕਦੋ ਲੰਘ ਜਾਂਦਾ।
ਹਾਂ ਘਰੇ ਹੁੰਦੇ ਨਾ ਸਾਰਾ ਦਿਨ ਇੱਧਰ ਉਧਰ ਨਿਕਲ ਜਾਂਦਾ। ਜਦੋਂ ਦੀ ਕੰਮ ਲੱਗੀ ਐ ਟਾਈਮ ਨੀ ਮਿਲਦਾ ਆਪਦੇ ਆਪ ਵਾਸਤੇ ਵੀ ਨੀ ਮਿਲਦਾ ਪੰਜ ਮਿੰਟ ਵੀ।
ਹਾਂਜੀ-ਹਾਂਜੀ, ਇਹ ਤਾਂ ਗੱਲ ਚਲੋ ਆਪਣੇ ਲਈ ਤਾਂ ਥੋੜ੍ਹਾ ਟਾਈਮ ਕੱਢਣਾ ਚਾਹੀਦਾ ਹਨਾ। ਜਿਵੇਂ ਹੁਣ ਸੰਡੇ ਵਗੈਰਾ ਹੋ ਗਿਆ, ਓਹ
ਨਹੀ ਮਿਲਦਾ ਬਹੁਤ ਕੰਮ ਸਿਰੇ ਹੋਇਆ ਪਿਆ ਮੇਰਾ।
ਹਾਂਜੀ-ਹਾਂਜੀ, ਸੰੰਡੇ ਵਾਲੇ ਦਿਨ ਤਾਂ ਦੇਖੋ ਫ੍ਰੀ ਏ ਹੁੰਦੇ ਹੋਗੇ ਤੁਸੀ ਵੀ। ਮਤਲਬ ਓਹਦਾ ਚਲੋ ਹਨਾ ਥੋੜਾ ਬਾਹਰ ਚਲੋ ਖਾਣਾ ਪੀਣ ਬਾਗੀ ਏ। ਥੋੜਾ ਮਾੜਾ ਮੋਟਾ ਘੁੰਮਣ ਚਲੇ ਗਏ ਹਨਾ ਏਨੇ ਕ ਨਾਲ ਚਲੋ ਫ਼ਰਕ ਪੈ ਜਾਂਦਾ ਆਪਣੇ ਆਪ ਓਹ ਵੀ ਟਾਈਮ ਦਿੱਤਾ ਜਾਂਦਾ।
ਹਾਂ ਇਹ ਐ ਹੋਰ ਮੌਸਮ ਕਿਵੇਂ ਆ ਤੁਹਾਡੇ ਸਾਈਡ। ਮੌਸਮ ਕਿਵੇਂ ਆ ਅੱਜ ਓਧਰਲੀ ਸਾਈਡ। ਹਾਂ ਮੈਂ ਤਾਂ ਛੱਤ ਤੇ ਆਈ ਆ ਛੱਤ ਤੇ ਨਾ ਠੰਡਾ ਜਿਹਾ ਮੌਸਮ ਹੁੰਦਾ ਛੱਤ ਤੇ ਆਈ ਆ।
ਹਾਂਜੀ-ਹਾਂਜੀ।
ਮੈ ਖਾਨਾ ਖੁਨਾ ਖਾ ਕੇ ਥੋੜੀ ਦੇਰ ਹਾਂ। ਉੱਪਰ ਛੱਤ ਤੇ ਘੁੰਮਣ ਆ ਜਾਂਦੀ ਆ ਥੋੜੀ ਦੇਰ, ਹਾਂ ਖਾਣਾ ਖਾ ਲਿਆ ਬਰਤਨ ਸਾਫ਼ ਕੀਤੇ ਹੈ ਹਾਂ, ਹੁਣ ਦੁੱਧ ਦਾ ਰਹਿ ਗਿਆ ਬਸ ਹਾਂਜੀ।
ਓਕੇ-ਓਕੇ, ਠੀਕ ਹੈ ਮਿੱਠੇ 'ਚ ਵੈਸੇ ਤੁਹਾਨੂੰ ਕੀ ਪਸੰਦ ਆ ਖਾਣਾ, ਮਿੱਠੇ ਦੇ ਵਿੱਚ।
ਮਿੱਠੇ ਚ ਬਸ ਥੋੜਾ ਬਹੁਤਾ ਰਸ ਉਹੀ ਹੈ। ਬਲੇਕ ਇੱਕ ਗੁਲਾਬ ਜਾਮੁਨ ਹੋਰ ਹੈ ਨੀ ਕੋਈ ਚੀਜ਼ ਮੈਨੂੰ ਪਸੰਦ ਹੈ। ਬਸ ਉਹੀ ਹੁੰਦੀ ਹੈ। ਹਾਂ ਉਹ ਕੋਈ ਹੱਲਵਾ ਵਿਚ, ਹੂੰ। ਹਲਵਾ ਹੋ ਗਿਆ ਬਸ ਹੋਰ ਨੀ ਮੈਂ ਕੋਈ ਚੀਜ਼ ਖਾਂਦੀ।
ਠੀਕ ਹੈ ਠੀਕ ਹੈ ਮਤਲਬ ਜਿੱਦਾਂ ਹੁਣ ਤਿਉਹਾਰ ਆਉਂਦੇ ਨੇ ਹਨਾ ਤੇ ਤਿਉਹਾਰਾਂ ਦੇ ਵਿੱਚ ਤੁਹਾਨੂੰ ਉਦਾਂ ਦੇ, ਕਿੰਨੀਆਂ ਆਪਾਂ ਮਿਠਾਈਆਂ ਲੈ ਕੇ ਆਉਣੇ ਆ ਦਿਵਾਲੀ ਤੇ ਦੇਖੋ ਕਿੰਨੀ ਹੀ ਮਿਠਾਈ ਆਉਂਦੀ ਹੈ ਦਿਵਾਲੀ ਦੁਸਹਿਰਾ, ਫਿਰ ਰੱਖੜੀਆਂ, ਹੋਗੀਆ ਹਨਾ ਮਤਲਬ ਕਾਫ਼ੀ ਮਿਠਾਈਆਂ ਆਉਂਦੀਆ ਨੇ ਕੋਈ ਬਰਫ਼ੀ ਕੋਈ ਖੋਏ ਦੀ ਬਰਫ਼ੀ ਲਿਆ ਕੋਈ ਚਮਚਮ ਲਿਆ ਜਾਂ ਕੋਈ ਗਾਜਰ ਪਾਕ ਦਿੱਤਾ ਹਨਾ ਬਟ ਮੈਨੂੰ ਉਹ ਚੋ ਕੁੱਛ ਵੀ ਨੀ ਪੰਸਦ। ਪਸੰਦ ਹੈਗਾ, ਮਤਲਬ ਮੇਰੀ ਸਭ ਤੋਂ ਸਸਤੀ ਪਸੰਦ ਆ।
ਪਤਾ ਇੱਕ ਤਾਂ ਨਾ ਜਦੋਂ ਆਪਣੇ ਕੋਲ ਜ਼ਿਆਦਾ ਮਿਠਾਈ ਹੋ ਜਾਂਦੀ ਹੈ ਨਾ। ਉਹ ਨਹੀ ਆਪਾਂ ਨੂੰ ਚੰਗੀ ਲੱਗਦੀ ਜਦੋਂ ਉਹੀ ਮਿਠਾਈ ਖਤਮ ਹੋ ਜਾਂਦੀ ਹੈ ਨਾ ਮੈਨੂੰ, ਤਾਂ ਚੰਗੀ ਲੱਗਦੀ ਹੈ ਵੀ ਹਾਏ ਇਹ ਖ਼ਤਮ ਹੋ ਗਈ ਤੇ ਹੁਣ ਮੈਨੂੰ ਖਾਣਾ ਹੁੰਦਾ।
ਹਾਂਜੀ-ਹਾਂਜੀ, ਨਹੀ ਮਤਲਬ ਮੇਰੀ ਦੇਖੋ ਇੱਕੇ ਫੇਵਰੇਟ, ਫੇਵਰੇਟ ਹੈ ਮਿਠਾਈ ਦੇ ਵਿੱਚ ਪਿਸਤਾ ਬਰਫੀ ਤੇ ਮਤਲਬ, ਘਰ ਦੇ ਵੀ ਕਹਿੰਦੇ ਨੇ ਵੀ ਹਨਾ ਤੈਨੂੰ ਇੰਨੀਆ ਮਹਿੰਗੀਆਂ ਮਠਿਆਈਆਂ ਇਨੀਆਂ ਵਧੀਆ ਨਹੀ ਲੈ ਕੇ ਦਿਤੀਆਂ ਵੀ ਤੂੰ ਕਿਹੜੀ ਚੀਜ਼ ਤੇ ਹਨਾ ਉਹ ਕਿਉਂਕਿ ਜਿੰਨੀਆਂ ਮਰਜ਼ੀ ਮਠਾਈਆਂ ਆ ਜਾਣ ਮੈਨੇ ਆਪਣਾ ਇੱਕ ਅਲੱਗ ਡੱਬਾ ਤਿਉਹਾਰਾਂ ਦੇ ਵਿੱਚ ਮੰਗਾਉਣਾ ਹੁੰਦਾ। ਵੀ ਦੂਜੀ ਮਿਠਾਈਆਂ ਤੁਸੀਂ ਖਾਈ ਜਾਓ ਮੈਨੂੰ ਕੋਈ ਮਤਲਬ ਨੀ ਹੈਗਾ ਤੇ ਮੈਨੂੰ ਜਿਹੜੀ, ਪਸੰਦ ਆ ਬਸ ਮੇਰਾ ਇੱਕ ਡੱਬਾ ਮੈਨੂੰ ਉਹ ਲਿਆ ਦੋ ਤੇ ਉਹਨੂੰ ਕੋਈ ਹੱਥ ਨਾ ਲਗਾਇਓ।
ਹਾਂ ਅੱਛਾ ਹਾਂ ਠੀਕ ਹੈ ਵੈਸੇ ਹੀ ਹੋਤੀਆ ਨਾ ਕੋਈ ਮਿਠਾਈ ਆਪਣੀ ਫੇਵਰੇਟ ਹੋ ਜਾਤੀ,
ਹਾਂਜੀ-ਹਾਂਜੀ, ਨਹੀ ਮਤਲਬ ਘਰ ਦੇ ਕਹਿਣਗੇ ਵੀ ਹਨਾ ਤੇਰਾ ਤਾਂ ਸਸਤੇ ਚ ਹੀ ਸਰ ਜਾਂਦਾ ਵੀ ਸਸਤੇ, ਤੀ ਆਉਂਦੀ ਆ ਉਹਦਾ ਚੱਲ ਵੀ ਬਾਕੀ ਮਿਠਾਈਆਂ ਜਿਵੇਂ ਮਹਿੰਗੀਆਂ ਆਉਂਦੀਆ ਨੇ ਤੇ ਮੈ ਕਿਹਾ ਚਲੋ ਸਸਤੇ ਸਸਤੀ ਮਹਿੰਗੀ ਦਾ ਨੀ ਹੁੰਦਾ ਵੀ ਜਿਹੜੀ ਆਪਣੇ ਮਨ ਨੂੰ ਲੱਗੀ ਹੁੰਦੀ ਆ ਹਨਾ ਵੀ ਆਪਾਂ ਪਸੰਦ ਆ, ਮਤਲਬ ਉਹੀ ਚੀਜ਼ ਹੁੰਦੀ ਆ ਹੁਣ, ਜਿਵੇਂ, ਹੁਣ ਖੋਆ ਵਗੈਰਾ ਹੁੰਦਾ। ਜਿਵੇਂ ਖੋਆ ਜਾਂ ਖੋਏ ਦੇ ਮੈਨੂੰ, ਬਿਲਕੁੱਲ ਪਸੰਦ ਨਹੀਂ।
ਹਾਂ, ਸਾਡੇ ਤਾਂ ਨਾ ਪਿੰਡਾਂ ਚ ਖੋਆ ਬਹੁਤ ਬਣਦਾ ਹੈ। ਪਰ ਮੈਨੂੰ ਤਾਂ ਜਮਾ ਹੀ ਪਸੰਦ ਹੈ। ਨੀ ਮਿੱਠਾ ਤਾਂ ਮੈਨੂੰ ਪਹਿਲੀ ਗੱਲ ਤਾਂ ਇਹ ਹੁੰਦਾ ਵੀ ਬੰਦੇ ਦੇ ਸਿਰ ਤੇ ਸਾਰਾ ਕੁੱਛ ਹੁੰਦਾ ਹੈ।
ਬਿਲਕੁੱਲ-ਬਿਲਕੁੱਲ, ਹਾਂਜੀ।
ਤੇ, ਮੇਰੀ ਉਹ ਸਾਰੀ ਖਵਾਹਿਸ਼ ਮੇਰੇ ਹਸਣ ਦੇ ਨਾਲ ਚੱਲ ਗਈ, ਸਭ ਚੱਲ ਗਈ। ਬਸ, ਇੰਨਾ ਹੈ ਵੀ ਬੱਚਿਆਂ ਵਾਸਤੇ ਜੀਣਾ ਕਮਾਉਂਣਾ ਹੋਰ ਮੈਨੂੰ ਕੋਈ ਚਾਅ ਨਹੀਂ ਹੈ। ਕਿਸੇ ਵੀ ਚੀਜ਼ ਦਾ
ਸਹੀ ਗੱਲ ਏ, ਹੁਣ ਦੇਖੋ ਨਾ ਜ਼ਿੰਦਗੀ ਚ ਜ਼ਿੰਦਗੀ ਚ ਬਹੁਤ ਚੀਜ਼ਾਂ ਹੀ ਆਉਂਦੀਆਂ ਨੇ ਹਨਾ, ਵੀ ਬੰਦੇ ਦਾ ਦਿਲ ਨਹੀਂ ਕਰਦਾ। ਅੱਗੇ ਵਧਣ ਨੂੰ ਪਰ ਦੇਖੋ ਹਨਾ, ਆਪਾਂ ਉੱਥੇ ਵੀ ਰੁਕ ਨੀ ਸਕਦੇ ਹੈਗੇ। ਅੱਗੇ ਵਧਣਾ ਪੈਂਦਾ ਆਪਣੇ ਪਰਿਵਾਰ ਲਈ ਬਾਕੀ ਜਿਹੜੇ ਜੀਅ ਰਹਿੰਦੇ ਨੇ ਹਨਾ, ਉਹਨਾਂ ਕਰਕੇ ਤੇ ਲੋਕ ਆਪਾਂ ਨੂੰ ਰੁਕਣਾ ਪੈਂਦਾ ਹਨਾ, ਸਾਰੀ ਉਮਰ ਆਪਾਂ ਉਸੇ ਚੀਜ਼ ਤੇ ਵੀ ਨਹੀਂ ਟਿੱਕ ਕੇ ਰਹਿ ਸਕਦੇ। ਹਨਾ, ਫਿਰ ਤਾਂ ਆਪਾਂ ਅੱਗੇ ਕਦੇ ਵੱਧ ਹੀ ਨਹੀਂ ਸਕਦੇ ਹੈਗੇ‌।
ਤੇ ਬਸ ਉਹੀ ਹੈ, ਨਾ ਵੀ ਬੰਦੇ ਦੇ ਸਿਰ ਸਾਰਾ ਕੁੱਛ ਹੁੰਦਾ ਉਹ ਖਤਮ ਹੋ ਗਿਆ, ਸਾਰਾ ਕੁੱਛ ਵੀ ਕੋਈ ਕੁੱਛ ਬਸ ਤਿੰਨ ਬੱਚਿਆਂ ਲਈ ਜੀਣਾ ਹੈ। ਬੱਚੋਂ ਕੇ ਲਈ ਕਮਾਣਾ ਹੈ। ਬਸ ਇਤਨਾ ਹੀ ਹੈ।
ਹਾਂਜੀ-ਹਾਂਜੀ ਬਸ ਤੁਹਾਡੀ
ਕੋਈ ਤਿਉਹਾਰ ਨਹੀਂ ਹੋਤਾ, ਕੋਈ ਮੈਰਿਜ ਨਹੀਂ ਹੋਤੀ, ਬਸ ਇੱਕ ਉਹ ਜਾਣਾਂ ਪੈਂਦਾ। ਪਰਿਵਾਰ ਕੇ ਅੰਦਰ ਵੈਸੇ, ਉਹ ਚੀਜ਼ ਨਹੀਂ ਹੋਤੀ।
ਮਤਲਬ, ਫ਼ਰਜ਼ ਤਾਂ ਦੇਖੋ ਨਿਭਾਉਣੇ ਹੀ ਪੈਂਦੇ ਨੇ, ਆਪਾਂ ਨੇ ਹੁਣ ਜੇ ਕਿਸੇ ਨੂੰ ਬੁਲਾਇਆ ਹਨਾ, ਕਿਥੇ ਆਪਣਾ ਹੱਕ ਬਣਦਾ ਥੱਕ ਬਣਦਾ, ਉੱਥੇ ਤਾਂ ਆਪਾਂ ਨੂੰ
ਹਾਂਜੀ, ਹਾਂ, ਬਸ ਓਹੀ ਚੀਜ਼ ਐ। ਹੂੰ।
ਨਹੀਂ, ਠੀਕ ਹੈ ਜੀ, ਮਤਲਬ ਮਿੱਠੇ ਦੇ ਵਿੱਚ ਦਾ ਦੇਖੋ, ਜੇ ਆਪਾਂ ਕਹੀਏ, ਮੈਨੂੰ ਮਤਲਬ ਏਹੀ ਹਨਾ ਹੋਰ ਕੋਈ ਏਨਾ ਖਾਸ ਨੀ ਲਗਦਾ ਮਤਲਬ, ਕੋਈ ਵੀ ਤਿਹਾਰ ਹੋਵੇ। ਮੈਨੂੰ ਮਤਲਬ ਏਹੀ ਹੁੰਦਾ ਵੀ ਬਸ ਮੇਰਾ ਏਹ ਅਲੱਗ ਡੱਬਾ ਆਜੇ ਇੱਕ।
ਹੁਣ, ਮਤਲਬ, ਜੇ ਕੋਈ ਆਦਾ ਵੀ ਏ, ਮਤਲਬ ਮੈਂ ਪੈਲਾਂ ਕੈ ਦਿੰਨੀ ਆਂ। ਕਿ ਹਨਾ ਹੋਰ ਨਾ ਚੀਜ਼ ਲੈ ਕੇ ਆਏਓ ਏਹੀ ਲੈ ਆਇਓ, ਪਿਸਤਾ ਵਰਫੀ ਮੇਰੇ ਲੀ।
ਹਾਂ, ਏਹ ਤਾਂ ਹੈ ਹੀ, ਠੀਕ ਹੈ।
ਹਾਂਜੀ-ਹਾਂਜੀ, ਕਿਉਂਕਿ ਜੇੜੀ ਆਪਾਂ ਨੇ ਚੀਜ਼ ਖਾਣੀ ਆ। ਹਨਾ ਫੇਰ ਓਹ ਐਂ ਹੀ ਵੇਸਟ ਹੋਈ ਜਾਵੇ, ਓਦਾ ਵੀ ਕੋਈ ਫਾਇਦਾ ਨੀ ਹੈਗਾ, ਫਿਰ।
ਕੌਣ-ਕੌਣ ਐ, ਤੁਆਡੀ ਫੈਮਲੀ ਚ ਕੌਣ-ਕੌਣ ਐ?
ਸਾਡੀ ਫੈਮਿਲੀ ਚ ਬਸ, ਅਸੀਂ ਚਾਰ ਜਣੀ ਆਂ। ਮੈਂ ਤੇ, ਮੰਮੀ-ਡੈਡੀ ਨੇ ਤੇ ਬ੍ਰਦਰ ਐ ਇੱਕ, ਭਾਈ ਐ ਆਪਣਾ।
ਠੀਕ ਐ।
ਹਾਂਜੀ-ਹਾਂਜੀ, ਵੈਸੇ ਤਾਂ ਮਤਲਬ, ਕਾਫ਼ੀ ਵੱਡੀ ਫੈਮਿਲੀ ਐ। ਤੇ, ਬਟ ਅਲੱਗ-ਲੱਗ ਨੇ ਹੁਣ ਓਦਾਂ ਸਾਰੇ।
ਅੱਛਾ, ਅਲਗ-ਅਲੱਗ ਰੈੰਦੇ ਦੇ ਸਾਰੇ ਠੀਕ ਐ। ਹਾਂ, ਵੈਸੇ ਫੈਮਿਲੀ ਤਾਂ ਸਾਡੀ ਵੀ ਬੌਤ ਬੜੀਆ ਪਰਿਵਾਰ ਐ। ਕਾਕਾ, ਤਾਯਾ ਬੌਤ ਬੜੈ। ਪਰ ਮੈਂ, ਮੇਰੀ ਗੁੜੀਆ ਮੇਰੀ ਦੋ ਗੁੜੀਆਂ ਤੇ ਅਸੀਂ ਤਿੰਨੋਂ ਈ ਰੈੰਦੇ ਐ।
ਓਕੇ-ਓਕੇ, ਠੀਕ ਐ, ਠੀਕ ਐ। ਨਹੀਂ, ਬਸ ਮਲਬ ਫੈਮਿਲੀ ਤਾਂ ਹੁੰਝ ਨੂੰ ਪਾਪਾ ਹੁਣੀ, ਜਿਵੇਂ ਪੰਜ ਭਰਾ ਸੀ, ਨੇ ਹਨਾ। ਫਿਰ ਅੱਗੇ ਹੋਰ ਵੀ ਚਾਚੇ ਤਾਂਏ ਹੈਗੇ ਨੇ। ਪਰ ਓ ਮਤਲਬ ਅਲਗ-ਅਲਗ ਨੇ ਸਾਰਾ ਸਿਸਟਮ ਹੁਣ ਤਾਂ ਥੋਨੂੰ ਪਤਾ ਅੱਜ-ਕੱਲ ਕਿ ਤੇ ਹਨਾ ਨਿਭਦੀ ਹੈ ਐਡੇ-ਐਡੇ ਪਰਿਵਾਰਾਂ ਦੀ ਪੈਲਾਂ ਈ ਹੁੰਦੇ ਸੀਗੇ ਇੰਨੇ-ਇੰਨੇ ਜੀਅ ਰੈ ਜਾਂਦੇ ਸੀਗੇ ਘੱਰ ਦੇ ਵਿੱਚ। ਤੇ ਹੁਣ ਤਾਂ ਦੇਖੋ ਵੀ ਮਤਲਬ ਮੈਰਿਜ ਤੋਂ ਬਾਦ ਏ ਦੇਖਲੋ ਹਨਾ ਚਲੋ ਅੱਗੇ ਬੇਟੇ ਦਾ ਵਿਆਹ ਹੁੰਦਾ ਬਹੁਆ ਆਦੀਆਂ ਨੇ। ਤੇ ਹੁਣ ਐ ਦੇਖ ਲੋੋ ਜੇ ਉਹ ਕੱਲੀ ਬਹੁੂ ਵੀ ਆ ਨਾ ਸੱਸ-ਸੋਹਰੇ ਨਾਲ ਵੀ ਨੀ ਨਿਭ ਧੀ ਹੈਗੀ ਚਲੋ ਦਰਾਣਾ-ਜਠਾਣਾ ਦਾ ਹਨਾ ਇੱਕ ਪਾਸੇ ਰਿਹਾ।
ਹਾਂ ਐ ਤਾਂ ਹੈ ਸਹੀ ਗੱਲ ਆ।
ਮਤਲਬ ਦੇਖੋ ਪੈਲਾ ਹੁੰਦਾ ਸੀਗਾ ਪੈਲਾ ਦੇ ਉਹ ਅਗਲਾ ਦੇਖਦਾ ਸੀ ਪਰਿਵਾਰ ਛੋਟਾ ਹੋਵੇ ਹਨਾ ਚਲੋ ਓ ਵੀ ਚਲੋ ਖ਼ਤਮ ਹੋ ਗਿਆ ਫੇਰ ਕੈਣ ਲੱਗ ਗਏ ਵੀ ਚਲੋ ਭੈਣਾ ਨਾ ਹੋਣ ਮੁੰਡੇ ਦੀ ਹਨਾ ਵੀ ਚਲੋ ਕਰਨਾ ਅੱਗੇ ਔਖਾ ਹੁੰਦਾ ਅੱਜ ਉਹਨਾ ਨੂੰ ਵਿਆਹ ਕੇ ਤੇ ਉਹਨਾਂ ਦੇ ਮੁੰਡੇ ਦੇ ਉਤੇ ਸਿਰਦਰਦੀ ਹੂੰਦੀ ਐ।
ਤੀ ਹੈ ਸਾਰੀ ਕੁਛ ਬੋਤ ਮੇਰੇ ਮਾਇਕੇ ਤੋਂ।
ਓ ਚੀਜ਼ ਵੀ ਹੁਣ ਖਤ ਤਮ ਹੋਗੀ ਤੇ ਫਿਰ ਕੈਣ ਲੱਗ ਗਏ ਵੀ ਚਲੋ ਦਰਾਣਾ-ਜਠਾਣਾ ਨਾ ਹੋਵੇ। ਓਹ ਮ ਅਗੀ ਲੋਗ ਹੁਣ ਕੱਲਾ-ਕੱਲਾ ਮੁੰਡਾ ਦੇਖਣ ਲੱਗ ਗੇ ਹੁਣ ਮਤਲਬ ਕੀ ਹੁੰਦਾ ਹੁਣ ਅਗਲਾ ਕੈ ਦਿੰਦ ਦਾ ਵੀ ਸੱਸ ਸੌਰੇ ਹੀ ਨਾ ਹੋਣ ਕੱਲਾ ਮੁੰਡਾ ਹੀ ਹੋਵੇ।
ਬਸ ਐ ਹੁਣ ਤਾਂ ਐਹੀ ਐ ਵੀ ਸੱਸ ਸੌਰੇ ਦੀ ਸੇਵਾ ਨਾ ਕਰਨੀ ਪਏ ਕਿਸੀ ਦਾ ਖਾਣਾ ਬਈ ਕੱਲੇ ਰੈਣ ਬਸ।
ਬਿਲਕੁਲ ਬਿਲਕੁ ਹੁਣ ਤਾ ਬਸ ਏਹ ਹੁੰਦਾ ਵੀ ਬਸ ਦੋ ਜੀਅ ਹੋਣ ਘੱਰ ਦੇ ਵਿੱਚ ਹੁਣ ਮਤਲਬ ਜੰਮੀਐ ਸਰ ਐ ਲੋਕਾਂ ਦਾ ਕਿ ਹਾਂ ਕੱਲੇ-ਕੱਲੇ ਵੀ ਨੀ ਨਿਭਦੀ ਹੈਗੀ ਮਤਲਬ ਹੁਣ ਇੰਨਾ ਓ ਹੋ ਗਿਆ।
ਅਸੀਂ ਹਬੋਰ ਚ ਜਾਂਦੇ ਐ ਨਾ ਸਰਵੇ ਕਰਨ ਡਰ ਪਿਣਸਸ ਆਲੀ ਨਸ਼ੇ ਆਲੀ ਪਤੈ ਬਾਰ ਨਿਕਲਦੇ ਆ ਨਾ ਫਿਰ ਪਤਾ ਲੱਗਦਾ ਵੀ ਦੁਨੀਆ ਅਪਣੇ ਤੋਂ ਵੀ ਕਿੰਨੀ ਦੁਖੀ ਐ ਪਤਾ ਛੋਟੇ-ਛੋਟੇ ਟੇ ਬੱਚੇ ਐ ਬੋਲਦੇ ਨੀ, ਸੁਣਦਾ ਨੀ, ਆਖੋ ਤੇ ਦੇਖਦੇ ਨੀ। ਠੀਕ ਹੈ ਇੰਨਾ ਕੁਛ ਦੇਖਿਆ ਸੀ ਬੋਰ ਚ ਹਾਂ ਤੇ ਚਾਲੀ, ਪੰਤਾਲੀ- ਪੰਤਾਲੀ ਸਾਲ ਦੇ ਮੁੰਡੇ ਹੈ ਲੜਕੀਆ ਮਿਲਦੀ ਨੀ ਹਾਂ।
ਹਾਂਜੀ ਮਤਲਬ ਉਹੀ ਹੈ ਨਾ ਫਿਰ ਵੀ ਦੇਖੋ ਆਪਾਂ ਨੂੰ ਸੰਤੁਸ਼ਟ ਨੀ ਹੈਗੀ ਫੇਰ ਜਦੋ ਆਪਾ ਆਪਣੇ ਨੀਵੇ ਵੱਲ ਦੇਖਦੇ ਹਾਂ ਵੀ ਹਨਾ ਫੇਰ ਥੋੜਾ ਜਹਾ ਆਪਾ ਸਾਸ ਹੁੰਦਾ ਵੀ ਚਲੋ ਜਿਵੇਂ ਦੀ ਜ਼ਿੰਦਗੀ ਦਿੱਤੀ ਆ ਹਨਾ ਰੱਬ ਨੇ। ਵੀ ਚਲੋ ਜਿਵੇਂ ਦੀ ਵੀ ਕਹਿ ਲਓ ਹਨਾ ਵੀ ਚਲੋ ਹੋਰਾ ਨਾਲੋ ਬੋਤ ਸਹੀ ਆ। ਇਹ ਦੇਖ ਕੇ ਮਤਲਬ ਆਪਾਂ ਨੂੰ ਹਨਾ ਇਹ ਦੇ ਕੇ ਹੀ ਅੱਗੇ ਜੀਅ ਸਕਦੇ ਹਾਂ ਨਈ ਤਾਂ ਮਤਲਬ ਤੁਹਾਨੂੰ ਪਤਾ ਵੀ ਲੋਕ ਕਾ ਦੀਆ ਅੱਜ ਕੱਲ੍ਹ ਡਿਮਾਂਡਾ ਹੀ ਪੂਰੀਆ ਹੁੰਦੀਆ ਕੋਈ ਚੀਜ਼ ਮਿਲ ਜੇ ਫੇਰ ਹੋਰ ਅੱਗੇ ਇੱਛਾ ਵੱਧ ਜਾਂਦੀ ਆ। ਉਹ ਮਿਲ ਜੇ ਫੇਰ ਹੋਰ ਅੱਗੇ ਵੱਧ ਜਾਂਦੀ ਹੈ ਵੀ ਇਹ ਵੀ ਮਿਲ ਜੇ ਉਹ ਵੀ ਮਿਲ ਜੇ।
ਹਾਂ ਵੀ ਸਾਰਾ ਕੁਛ ਹੋਏ ਨਾ।
ਹਾਂਜੀ-ਹਾਂਜੀ ਮਤਲਬ ਇਹ ਤਾ ਦੇਖੋ ਆਪਣੇ ਮਨ ਦੀ ਲਾਲਸਾ ਹੁੰਦੀ ਆ ਹਨਾ। ਵੀ ਮਤਲਬ ਜਿੰਨਾ ਵੀ ਆਪਾਂ ਨੂੰ ਮਿਲੀ ਜਾਵੇ ਓਨਾ ਹੀ ਘੱਟ ਆ। ਇਹ ਚੀਜ਼ ਆ। ਇਹ ਮਨ ਨੂੰ ਕਦੀ ਸੰਤੁਸ਼ਟੀ ਨੀ ਆ ਸਕਦੀ ਹੈਗੀ। ਕਿਉਂਕਿ ਮਨ ਇੱਕ ਹੈ ਹੀ ਏਦਾਂ ਦੀ ਚੀਜ਼ ਆ ਵੀ ਜਿੰਨਾ ਮਿਲੀ ਜਾਵੇ ਓਨਾ ਹੀ
ਜਿੰਨਾ ਪਰ ਉਹ ਹਾਂ ਇਹ ਤਾਂ ਡੁੱਲੀ ਜਾਂਦਾ ਜਿੰਨਾ ਦੇ ਹੈਨਾ ਸਬੂਰੀ ਤਾਂ ਹੈ ਹੀ ਨੀ ਕੋਈ ਵੀ ਕੰਮ ਦੀ ਕਿੰਨੇ ਕੁਛ ਵੀ ਹੋ ਪਰ ਐ ਸਬੂਰੀ ਨਹੀਂ ਹੁੰਦੀ
ਹਾਂਜੀ ਹਾਂਜੀ ਬਸ ਜਿੰਨਾ ਮਿਲਿਆ ਉਹਦੇ ਚ ਸਫ਼ਰ ਕਰੋ ਹਨਾ ਸਬਰ ਸ਼ੁਕਰ ਇਹੀ ਵਾਸਤੇ ਜਾ ਮਨ ਤਾਂ
ਹਾਂਜੀ
ਇਹ ਚੀਜ਼ ਹੋ ਜਾਂਦੀ ਹੈ ਬਾਕੀ ਚਲੋ ਆਪਾਂ ਮਿਲਦੇ ਆਂ ਅਗਲੀ ਕਾਲ ਦੇ ਵਿੱਚ ਹਨਾ ਅਗਲੀ ਕਾਲ ਦੇ ਵਿੱਚ ਜੁੜਦੇ ਆਂ ਨਹੀਂ ਨਹੀਂ ਮੇਰੀ ਤਾਂ ਨਹੀਂ ਮੇਰੀ ਨ ਤੁਸੀਂ ਹੀ ਲਗਾ ਲੋੋ
ਅੱਛਾ ਤੁਹਾਡੀ ਪੂਰੀਆਂ ਹੋਗੀਆਂ ਕੋਲਾਂ
ਹਾਂਜੀ ਹਾਂਜੀ ਮੇਰੀਆਂ ਪੂਰੀਆਂ ਹੋ ਗੀਆਂ ਤੁਸੀਂ ਲਗਾ ਲੋ
ਚਲੋ ਠੀਕ ਐ ਮੇਰੀਆਂ ਰਹਿੰਦੀਆਂ ਰਾਜੇ ਬਹੁਤ ਰਹਿੰਦੀ ਹੈ
ਹਾਂਜੀ ਹਾਂਜੀ ਤੁਸੀਂ ਲਗਾ ਲ਼ੋ ਓ
ਕ ਠੀਕ ਐ ਠੀਕ ਐ